ਹੈਲੋ।
ਉਹ
ਹੈਲੋ ਭੈਣਜੀ ਸਾਸਰੀਕਾਲ।
ਸਾਸਰੀਕਾਲ, ਹੋਰ ਕੀ ਹਾਲ ਚੱਲ ਏ ਤੁਹਾਡਾ?
ਵਧੀਆ ਭੈਣਜੀ, ਹੋਰ ਤੁਸੀ ਸੁਣਾਓ? ਮੈਂ ਸੁਣਿਆ ਇਸ ਵਾਰੀ ਤਿਉਹਾਰ ਛੇਤੀ ਆ ਰਹੇ ਨੇ।
ਅੱਛਾ? ਨਹੀਂ ਭੈਣਜੀ ਮੈਂ ਤੇ ਕਲੈਂਡਰ ਚੈੱਕ ਈ ਨਹੀਂ ਕੀਤਾ ਇਸ ਵਾਰੀ ਹਲੇ ਮੇਰੇ ਖ਼ਿਆਲ ਚ ਤੇ ਲੇਟ ਆ ਰੇ ਨੇ। ਇਸ ਵਾਰੀ ਤੇ ਆਪਣਾ ਰੱਖੜੀ ਬੜੀ ਲੇਟ ਆਈ ਏ।
ਅੱਛਾ ਭੈਣਜੀ?
ਹਾਂਜੀ, ਕਾਸ਼ਤੀ ਵੀ ਲੇਟ ਹੋ ਗਈ ਏ ਐ ਜੇੜੀ ਹਾੜੀ ਕਾਸ਼ਤੀ ਆਂਦੀ ਏ ਉਹ ਆ ਜਾਂਦੀ ਏ। ਦਸ ਤਰੀਕ ਤਕੱਣ, ਗਿਆਰਾਂ ਬਾਰਾਂ ਤਰੀਕ ਤਕੱਣ, ਇਸ ਵਾਰ ਪੱਚੀ ਤਰੀਕ ਕਲ ਆਨੀ ਆ। ਕਲ ਹੈਗੀ ਏ ਹਾੜੀ ਕਾਸ਼ਤੀ।
ਅੱਛਾ ਭੈਣਜੀ? ਜਾਦਾ ਈ- ਹੋ ਗਿਆ ਫ਼ਰਕ ਪੈ ਗਿਆ ਕਾਫ਼ੀ ਬੀ-ਤੀ ਦਿਨਾਂ ਦਾ ਭੈਣਜੀ।
ਹਾਂਜੀ-ਹਾਂਜੀ ਪੈ ਗਿਆ, ਰੱਖੜੀ ਬੜੀ ਲੇਟ ਹੈਗੀ ਪਤਾ ਨੀ ਅਠਾਈ ਅਗਸਤ ਏ-
ਹਾਂਜੀ ਭੈਣਜੀ, ਐ ਤਾਂ ਕਾਫੀ ਦੂਰ ਦੀ ਹੋ ਗਈ ਏ।
ਟੈਗੀ ਏ।
ਅੱਛਾ ਭੈਣਜੀ?
ਇਸ ਵਾਰ ਤੇ ਭੈਣਜੀ ਸਗੋਂ ਸਾਰੇ ਤਿਓਹਾਰ ਲੇਟ ਆਏ ਨੇ।
ਨਹੀਂ ਭੈਣਜੀ ਹੋਲੀ ਛੇਤੀ ਸੀਗੀ ਨਾ ਇਸ ਵਾਰੀ ਤਿੰਨ ਤਿੰਨ ਚਾਰ ਦੀ ਹੋਲੀ ਸੀ। ਮੈਨੂੰ ਲੱਗਿਆ ਬਾਕੀ ਵੀ ਛੇਤੀ ਆਣਗੇ।
ਨਹੀਂ ਭੈਣ ਜੀ।
ਪਰ ਲੇਟ ਹੋਗੇ ਨੇ ਤੇਉਹਾਰ ਹਨਾ, ਵੈਸੇ ਵੀ ਸਾਲ ਦਾ ਕਿਥੇ। ਪਤਾ ਲਗਦਾ ਪਿਆ ਲਂਘ ਤਾ ਗਿਆ ਅੱਧੇ ਤੋ ਜਿਆਦਾ,
ਹਾਂਜੀ ਭੈਣਜੀ ਏ ਤੇ ਹੈ ਹੁਣ ਅ ਐਵੇ ਲਗਦਾ ਪਿਆ ਪ। ਹੁਨੇ ਜਨਵਰੀ ਚੜੀ ਸੀ। ਤੇ ਤੁਸੀ ਏ ਦੇਖੋ ਜੂਨ ਵੀ ਨਿਕਲਣ ਨੁੰ ਆ ਗਿਆ ਛੇ ਮਹੀਨੇ ਹੋ ਗਏ ਨ।
ਛੇ ਮਹੀਨੇ ਹੋ ਗੇ ਭੈਣਜੀ।
ਹੋਰ ਛੇ ਮਹੀਨੇ ਨਿਕਲ ਗਏ ਨੇ ਸਾਲ ਦੇ ਛੇ ਮਹੀਨੇ ਹੋਰ ਰਹਿ ਗਏ ਨੇ।
ਆਹੋ ਭੈਣਜੀ।
ਲੋਕਾ ਦੀ ਉਮਰਾਂ ਘਟਧੀ ਪਿਆ, ਤੇ ਲੋਕੀ ਖੋਸ਼ ਹੁੰਦੇ ਪਏ ਨੇ। ਜਨਮ ਦਿਨ ਆਂਦਾ ਏ, ਏਂਝ ਖੂਸ਼ ਹੋਕੇ ਮਨਾਨ ਜਾਂਦੇ ਨੇ। ਏ ਨਹੀਂ ਓਹਨਾ ਨੂੰ ਪਤਾ ਚਲਦਾ ਕੀ ਸਾਡਾ ਇਕ ਸਾਲ ਕਟ ਗਿਆ ਵੇ।
ਤਾਂਹੀ ਤਾ ਮਨਾਨ ਜਾਂਦੇ ਨੇ ਭੈਣਜੀ। ਮੈਨੂੰ ਤੇ ਲਗਦਾ ਜਨਮਦਿਨ ਮਨਾਣਾ ਅੱਛੀ ਗੱਲ ਹੁੰਦੀ ਏ।
ਹਾਂਜੀ ਅੱਛੀ ਗੱਲ ਤੇ ਹੁੰਦੀ ਏ ਚਲੋ ਸਾਲ ਬਾਦ ਇਕ ਦਿਨ ਆਇਆ ਵੇ, ਵੀ ਓਹਨਾ। ਤੇ ਬਰਡੇ ਆਲਾ ਜਦੋਂ ਏਹ ਦੁਨੀਆਂ ਤੇ ਆਏ ਸੀ। ਉਹ ਵਾਲਾ ਜਨਮਦਿਨ ਤੇ ਓਹਨਾ ਨੂੰ। ਸੈਲੀਬਿਰੇਟ ਕਰਨਾ ਚਾਹੀਦਾ ਮਨਾਣਾ ਚਾਹੀਦਾ ਵੇ ਉਹ ਵਾਲਾ ਦਿਨ। ਤੇ ਲੇਕਿਨ ਚਲੋ ਸਬਦੀ ਅਪਣੀ- ਅਪਣੀ। ਆਪਣੀ ਰਾਇ ਹੁੰਦੀ ਏ ਹੁਣ ਕਈ ਸਮਝਦੇ ਨੇ ਕੀ ਸਾਡੇ ਜਿੰਦਗੀ ਦਾ ਇਕ ਸਾਲ ਘਟ ਗਿਆ। ਕਈ ਸਮਜਦੇ ਨੇ ਕੀ ਸਾਡੀ ਜਿੰਦਗੀ ਚ ਬੜਾ ਵਧਿਆ ਉਹ ਦਿਨ ਆਇਆ ਵੇ। ਇਸ ਕਰਕੇ ਸਾਰਿਆਂ ਦੀ ਅਲੱਗ- ਅਲੱਗ ਆਪਣੀ- ਆਪਣੀ ਰਾਏ ਹੁੰਦੀ ਏ।
ਹਾਂਜੀ- ਹਾਂਜੀ ਭੈਣਜੀ ਓਹਤਾ ਹੈ, ਮੇਰੇ ਵੀ ਮੁਮੀ ਪਾ- ਪਾ ਦਾ ਅਗਲੇ ਤੋ ਅਗਲੇ ਮੀਹਨੇ ਜਨਮਦਿਨ ਆ ਜਾਣਾ ਏ।
ਅੱਛਾ- ਅੱਛਾ ਫੇਰ ਤੁਸੀ ਗ੍ਰੈਂਡਸ। ਸੈਲੀਬ੍ਰੇਸ਼ਨ ਕਰਦੇ ਓ ਦੋ ਜਨਮ ਦਿਨ ਕੱਠੇ ਆ ਜਾਂਦੇ ਨੇ ਨਾ।
ਹਾਂਜੀ ਭੈਣ ਜੀ ਕੱਠੇ ਈ ਆ ਜਾਂਦੇ ਏ ਕਦੀ। ਜਾਦਾਤਰ ਤਾਂ ਗ੍ਰੈਂਡ ਸੈਲੀਬ੍ਰੇਸ਼ਨ ਹੋ ਨੀ ਪਾਂਦਾ ਭੈਣ ਜੀ, ਕਿਉਂਕਿ ਨਾ ਮੰਮੀ ਪਾਪਾ। ਪਾਪਾ ਕੈ ਦਿੰਦੇ ਏ ਮੰਮ ਤੇ ਪਾਪਾ ਦੇ ਜਨਮ ਦਿਨ ਤੇ ਮਨਾਵਾਂਗੇ। ਮੋ ਪਾਪਾ ਕੈਂਦੇ ਮੰਮੀ ਦੇ ਜਨਮ ਦਿਨ- ਤੇ ਫੇਰ ਏਦਾਂ ਮਨਾ ਈ ਨੀ ਹੁੰਦਾ ਭੈਣ ਜੀ। ਫੇਰ ਆਪਾਂ ਏਦਾਂ ਕੇਕ ਕਟਿੰਗ ਕਰ ਲੈਂ।
ਅੱਛਾ ਚਲੋ ਐ ਵੀ ਸਹੀ ਏ। ਕਿਉਂਕਿ ਦੇਖੋ ਜਿੰਨੇ ਵੱਡੇ ਬੰਦੇ ਹੋ ਜਾਂਦੇ ਨੇ ਉਨਾਂ ਨੂੰ ਥੋੜਾ- ਐ ਚੀਜ਼ਾਂ ਦਾ ਕਰੇਜ਼ ਘੱਟ ਜਾਂਦਾ ਹੈ ਨਾ 'ਚਲ ਕੋਈ ਗੱਲ ਨੀ ਬੱਚਿਆਂ ਦੀ ਖੁਸ਼ੀ ਵਿੱਚ ਫੇਰ ਵੀ ਓ। ਕੇਕ ਕਟ ਕਰ ਲੈਂਦੇ ਨੇ।
ਮੇਰੇ ਖਿਆਲ ਨਾਲ ਕਰੇਜ਼ ਘੱਟਣਾ ਨੀ ਚਾਈਦਾ ਭੈਣ ਜੀ, ਬਾ- ਤਾਂ ਆਪਣੀ- ਆਪਣੀ ਮਰਜ਼ੀ ਹੁੰਦੀ ਕਿਨੂੰ ਕਿੱਦਾਂ ਮਨਾਨਾ ਦਿਨ।
ਹਾਂਜੀ- ਹਾਂਜੀ ਐ ਤਾਂ ਗੱਲ ਹੈਗੀ ਏ ਭੈਣ ਜੀ। ਹੋਰ ਸੁਣਾਓ ਭੈਣ ਜੀ, ਤੁਸੀਂ ਆਪਨਾ ਮਨਾਂਦੇ ਓ ਨਾ ਜਨਮਦਿਨ? ਹੈਲੋ ਭੈਣ ਜੀ। ਭੈਣ ਜੀ ਕਿੱਥੇ ਗਏ? ਹੈਲੋ, ਹੈਲੋ, ਹੈਲੋ ਭੈਣ ਜੀ ਤੁਆਡੀ ਵਾਜ਼ ਨੀ ਆਂਦੀ ਪਈ ਭੈਣ ਜੀ ਮਿਨੂੰ।